ਹੈਲੋ
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਵਧੀਆ ਤੁਸੀਂ ਠੀਕ ਹੋ?
ਹਾਂਜੀ ਠੀਕ ਹਾਂ ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਬੈਠੀ ਸੀ ਮੈਂ ਤੁਸੀਂ ਸੁਣਾਓ ਕੀ ਕਰਦੇ?
ਬਸ ਸੋਨ ਦੀ ਤਿਆਰੀ ਕਰ ਰਹੇ ਸੀ ਮੈਂ ਕਿਹਾ ਸਵੇਰੇ ਉੱਠ ਕੇ ਫਿਰ ਆਪਾਂ ਜਿੰਮ ਵਗੈਰਾ ਜਾਂਣੇ ਹਾਂ ਨਾ। ਤਾਂ ਕਰਕੇ ਮੈਂ ਤੇ ਮੇਰੇ ਹਸਬੈਂਡ ਸਵੇਰੇ-ਸਵੇਰੇ ਜਾਨੇ ਆ। ਹਾਂਜੀ-ਹਾਂਜੀ ਪਿਛਲੇ ਮਹੀਨੇ ਕੀਤੀ ਸੀ ਹਾਂਜੀ।
ਚਲੋ ਵਧੀਆ ਫਿਰ ਤੇ ਬਸ ਕੁਛ ਨੀ ਮੈਂ ਪੁੱਛਣਾ ਹੀ ਸੀ। ਅੱਛਾ-ਅੱਛਾ ਹਾਂਜੀ।
ਸਾਰੇ ਕਹਿੰਦੇ ਹੁਣ ਇ ਮੌਸਮ ਏ ਨਾ ਜਿਵੇਂ ਗਰਮੀਆਂ ਦਾ ਵੇ ਬਈ ਜਿੰਨਾ ਜਿੰਮ ਜਾਓਗੇ। ਪਸੀਨਾ ਬਏਗਾ ਓਨੇ ਤੜਾ ਭਾਰ ਕੱਟੇਗਾ ਬਿਮਾਰੀਆਂ ਤੋਂ ਦੂਰ ਰਹੋਗੇ। ਜਿੰਮ ਦੇ ਤੇ ਬੜੇ ਫਾਇਦੇ ਹੈਗੇ ਜੇ। ਆਪਣਾ ਡਾਇਟ ਵੀ ਸਹੀ ਲੈਂਦਾ ਬੰਦਾ।
ਹਾਂਜੀ ਬਿਲਕੁਲ।
ਹੈਲਥ ਵੀ ਸਹੀ ਰਹਿੰਦੀ ਆਪਣਾ ਸਰੀਰ ਸਹੀ ਰਹਿੰਦਾ ਵੇ, ਭਾਰ ਵੀ। ਕਟਦਾ ਵੇ ਤੇ ਆਪਣਾ ਜੋ ਖਾਣਾ ਅੱਛਾ ਖਾਂਦਾ ਬੰਦਾ। ਹਾਂਜੀ ਨਹੀਂ ਤੋ ਉਲਟਾ ਪੁਲਟਾ ਖਾਂਦੇ ਰਹਿੰਦੇ ਆ ਫਾਸਟ ਫੂਡ ਖਾਂਦੇ ਰਹਿੰਦੇ ਆ ਹੁਣ। ਪਤਾ ਹੁੰਦਾ ਨਾ ਕਿ ਹਾਂ ਜੋ ਡਾਇਟ ਦਿੰਦੇ ਨੇ ਬਸ ਉਹੀ ਖਾਣੀ ਏ। ਉਹ ਤੇ ਅੱਛਾ ਅੱਛਾ ਖਾਣ ਨੂੰ ਹੀ ਕਹਿੰਦੇ ਨੇ ਪ੍ਰੋਟੀਨ ਖਾ ਲਿਆ ਜਿਨਾ ਮਸ ਮਸਲ ਸਾਡੇ ਸਟਰੋਂਗ ਹੋਣਗੇ ਭਾਰ ਕੱਟੇਗਾ ਹਾਂਜੀ ਸਵੇਰੇ ਪੰਜ ਵਜੇ ਜਾਂਣੇ ਹਾਂ।
ਅੱਛਾ-ਅੱਛਾ ਤੇ ਤੁਹਾਡੇ ਨੇੜੇ ਹੀ ਆ ਫਿਰ?
ਹਾਂਜੀ ਹਾਂਜੀ ਵੈਸੇ ਤਾਂ ਕਹਿੰਦੇ ਨੇ ਕਿ ਪੰਤਾਲੀ ਮਿੰਟ ਦਾ ਵਰਕ ਆਊਟ ਹੈਗਾ ਹੈ ਤੁਹਾਨੂੰ ਕਰਨਾ ਹੀ ਕਰਨਾ ਵੈਸੇ ਹਰ ਇੱਕ ਨੂੰ ਕਰਨਾ ਚਾਹੀਦਾ ਜੋ ਨਹੀਂ ਵੀ ਜਿੰਮ ਜਾਂਦੇ ਨਾ। ਉਹ ਕਹਿੰਦੇ ਤੁਸੀਂ ਘਰ ਕਰ ਲਓ ਘਰ ਡੰਬਰ ਲੈ ਆਓ। ਇੱਕ ਰਬੜ ਮਿਲਦਾ ਉਹਦੇ ਨਾਲ ਟੰਗਾਂ ਵਗੈਰਾ ਦੀ ਐਕਸਰਸਾਈਜ਼ ਹੋ ਜਾਂਦੀ ਹੈ। ਇਹਦੇ ਨਾਲ ਹੁਣ ਜਿਵੇਂ ਮੇਰੀ ਗੁੜੀ ਵੇ ਉਹਦੀ ਹਾਈਟ ਅੱਛੀ ਏ। ਅਸੀਂ ਘਰ ਹੀ ਉਹ ਰੋਡ ਵਗੈਰਾ ਲਗਾਈ ਹੋਈ ਏ ਹਾਂਜੀ। ਤੇ ਹੁਣ ਉਹ ਵੀ ਕਹਿੰਦੀ ਸੀ ਮੰਮੀ ਉਹ ਪਤਲੀ ਬੜੀ ਏ ਉਹ ਜਿੰਮ ਜੁਆਇਨ ਕਰ ਰਹੀ ਏ ਕਿ। ਮੈਂ ਥੋੜੇ ਮੋਟੀ ਹੋ ਜਾਵਾਂ ਮਸਲ ਵਗੈਰਾ
ਜੀ ਓਹ ਹੀ ਨਾ। ਜਿੰਮ ਦੇ ਵੀ ਅਲੱਗ-ਅਲੱਗ ਨੇ ਹਨਾ ਜਿੱਦਾਂ ਹੁਣ ਮੋਟਾਪੇ ਦਾ ਹੁੰਦਾ ਏ। ਜਿੱਦਾਂ ਕਿਸੇ ਐਕਸਰਸਾਈਜ਼ ਵਗੈਰਾ ਆਉਂਦੀ ਹੈ ਜਿੱਦਾਂ ਮੋਟਾਪੇ ਲਈ ਔਰ ਏਦਾਂ ਹੀ ਪਤਲੇ ਹੋਣ ਵਾਸਤੇ ਸੀ ਵੀ ਆਉਂਦੀ ਏ
ਹਾਂਜੀ ਹਾਂਜੀ ਮੋਟੇ ਹੋਣ ਵਾਸਤੇ ਤੇ ਪਤਲੇ ਹੋਣ ਵਾਸਤੇ ਉੱਥੇ ਦੋਨਾਂ ਤਰ੍ਹਾਂ ਦੇ ਲੋਗ ਆੰਦੇ ਨੇ ਤੁਸੀਂ ਮੰਨੋਗੇ ਸਵੇਰੇ ਜਿੰਮ ਵਿੱਚ ਪੈਰ ਰੱਖਣ ਦੀ ਜਗ੍ਹਾ ਨੀ ਹੁੰਦੀ ਉਹ ਕਹਿੰਦੇ ਇਹ ਜਿਹੜਾ ਮੌਸਮ ਏ ਨਾ ਇਹਦੇ ਚ ਜਿੰਨਾ ਤੁਸੀਂ ਜਿੰਮ ਕਰੋਗੇ ਸਤੰਬਰ ਅਕਤੂਬਰ ਤੱਕ ਓਨਾ ਤੁਹਾਡਾ ਪਸੀਨਾ ਬਹੇਗਾ ਉਨਾਂ ਤੁਹਾਡਾ ਸਹੀ ਰਏਗਾ ਜੋ ਅਸੀਂ ਖਾਵਾਂਗੇ ਡਾਇਟ ਸਹੀ ਲਾਂਗੇ ਜਿੰਮ ਦੇ ਨਾਲ ਨਾਲ ਤੇ ਸਾਡਾ ਸਰੀਰ ਵੀ ਸਵਸਥ ਰਹੇ। ਜਾਂ ਬਿਮਾਰੀਆਂ ਤੋਂ ਦੂਰ ਰਹਾਂਗੇ ਅੱਜ-ਕੱਲ ਦੇਖੋ ਨਾ ਕਿਸ ਕੋਲ ਜ਼ਿਆਦਾ ਚਲਿਆ ਜਾਂਦਾ ਨਾ ਕੁਛ ਹੁੰਦਾ ਵੇ ਤੇ ਭਾਰ ਘਟੇਗਾ ਜਿਹੜੇ ਗੋਡੇ ਸਹੀ ਰਹਿਣਗੇ ਤਾਂ ਹੀ ਚਲਿਆ ਜਾਏਗਾ ਨਾ
ਹੋਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਤੇ ਵੈਸੇ ਹੀ ਡਾਇਟ ਦਾ ਵੀ ਬੜਾ ਇਫੈਕਟ ਪੈਂਦਾ ਏ ਜਿੱਦਾਂ ਅਸੀਂ ਬਾਹਰ ਦਾ ਕਿਨਾ ਖਾਂਦੇ ਪੀਂਦੇ ਆ ਉਹਦੇ ਕਰਕੇ ਬੜਾ ਇਫੈਕਟ ਪੈਂਦਾ ਏ ਦੇਖੋ ਪਹਿਲੇ ਟਾਈਮ ਦੇ ਖਾਂਦੇ ਨਹੀਂ ਸੀ ਏਦਾਂ ਫਾਸਟ ਫੂਡ ਵਗੈਰਾ ਤੇ ਕਿੰਨੇ ਸਟਰੋਂਗ ਸੀ ਇਕਦਮ
ਹਾਂਜੀ, ਤੁਸੀਂ ਮੰਨੋਗੇ ਅੱਜ ਕੱਲ ਦਾ ਜਿਹੜਾ ਅੱਜ ਕੱਲ੍ਹ ਜਿਹੜੇ ਲੋਕੀ ਨੇ ਇੰਨੇ ਅਵੇਅਰ ਹੋ ਗਏ ਨੇ ਸਬ ਤੋਂ ਜੇਹੜੇ ਸਾਡੀ ਨਵੀਂ ਜੇਨਰੇਸ਼ਨ ਹੈਗੀ ਏ ਉਹ ਸਾਰੇ ਲੋਕੀ ਕੀ ਕਰਦੇ ਪਏ ਨੇ ਹੁਣ ਛੋਟੇ ਛੋਟੇ ਕਾਰਟ ਲਗਾਉਂਦੇ ਪਏ ਨੇ ਕੋਈ ਮਤਲਬ ਕਿ ਪੀਨਟ ਬਟਰ ਦਾ ਉਹ ਵੇਚਦਾ ਪਿਆ ਵੇ ਸੈਂਡਵਿਚ ਬਣਾ ਕੇ ਕੋਈ ਚਿਕਨ ਦੇ ਉਹ ਵੇਚਦੇ ਪਏ ਨੇ ਮਤਲਬ ਕਿ ਜਿੰਨਾ ਪ੍ਰੋਟੀਨ ਜਿਹਦੇ ਤੋਂ ਮਿਲਦਾ ਨਾ ਉਹ ਚੀਜ਼ਾਂ ਦੇੁ ਹੁਣ ਕਾਰਟ ਲੱਗਦੇ ਪਏ ਨੇ ਇਹ ਵੀ ਬੜੀ ਸੁੱਖ ਹੋ ਗਿਆ ਹੁਣ ਇਹ ਸੁਵਿਧਾ ਬੜੀ ਉਪਲਬਧ ਹੋ ਗਈ ਏ ਕਿ ਹਾਂ ਅਸੀਂ ਅ ਜਿੰਮ ਜਾ ਰਹੇ ਹਾਂ ਸਾਡੇ ਕੋਲ ਨਹੀਂ ਟਾਈਮ। ਤੇ ਬਾਹਰੋਂ ਬਜ਼ਾਰੋਂ ਲੈ ਕੇ ਤੇ ਅਸੀ ਖਾ ਸਕਦੇ ਹਾਂ। ਪਰ ਇਹ ਵਖ ਕਿ ਖਾਣਾ ਅੱਛਾ ਵੇ ਏਹ ਨੀ ਕਿ ਤੁਸੀਂ ਜਿੰਮ ਕਰੀ ਜਾਓ ਤੇ ਤੁਸੀਂ ਖਾਓ ਮੈਦੇ, ਬਰਗਰ, ਚੌਮਿਨ। ਫੇਰ ਤੁਹਾਡਾ ਜਿੰਮ ਕਰਨ ਦਾ ਕੋਈ ਫਾਇਦਾ ਨੀ ਹੈਗਾ
ਬਿਲਕੁਲ ਇਕਦਮ ਸਹੀ ਗਲ ਏ। ਤਾਹੀ ਤਾ ਦੇਖੋ ਡਾਈਟ ਚਾਰਟ ਵੀ ਦਿੰਦੇ ਨੇ ਸਾਰਾ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਨੇ। ਕਿ ਬੰਦੇ ਨੂੰ ਕੋਈ ਦਿੱਕਤ ਨਾ ਆਏ। ਜਿੱ ਦਾ ਪਤਾ ਨੀ ਹੁੰਦਾ ਨਵੇਂ-ਨਵੇਂ ਹੁੰਦੇ ਨੇ। ਹਨਾ ਹਰ ਕੋਈ ਹੁਣ ਦੇਖੋ ਨਵਾਂ ਹੀ ਜੋਇਨ ਕਰਦਾ ਏ
ਹਾਂਜੀ ਜਿਹਦੇ ਕੋਲ ਜਿੰਮ ਨਹੀਂ ਜਾਇਆ ਜਾਂਦਾ ਨਾ ਕਈ ਨਹੀਂ ਭਾਰ ਉਠਾ ਸਕਦੇ ਤੇ ਸਭ ਤੋਂ ਵਧੀਆ ਐਕਸਰਸਾਈਜ਼ ਤੁਸੀਂ ਯੋਗਾ ਕਰੋ ਹਾਂਜੀ ਓਮ ਵਿਲੋਮ ਕਰੋ ਹਾਂਜੀ ਉਹਦੇ ਨਾਲ ਹੀ ਅੱਧੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਸੂਰਯ ਨਮਸ
ਬਿਲਕੁਲ ਸਹੀ ਗੱਲ ਏ।
ਕੰਮ ਕਰੋ। ਹਾਂਜੀ, ਜਿੰਨੇ ਆਸਨ ਕਰਾਦੇ ਨੇ ਇਹਨਾਂ ਸਾਰੇ ਇਹਨਾਂ ਨਾਲ
ਹਾਂਜੀ- ਹਾਂਜੀ! ਉਹੀ ਮੈਂ ਕਹਿ ਰਹੀ ਸੀ ਮੈਂ
ਤੁਸੀਂ ਨਾ, ਮੈਂ ਤੁਹਾਨੂੰ ਦੱਸਾਂ ਨਾ ਨਾ ਤੁਸੀਂ ਟੀ ਵੀ ਲਗਾਇਆ। ਕਰੋ ਯੂਟਿਊਬ ਤੇ ਨਾ ਓਮ ਯੋਗ ਆਦਾ ਜੇ ਤੁਸੀਂ ਉਹ ਲਗਾਇਆ ਕਰੋ। ਕਰੋ ਤੇ ਨਾਲ ਨਾਲ ਤੁਸੀਂ ਘਰ ਕਰ ਲਿਆ ਕਰੋ। ਉਹਦੇ ਨਾਲ ਸਰੀਰ ਇਨਾ ਫਿਟ ਰਹਿੰਦਾ ਜੇ ਨਾ ਪੁੱਛੋ ਨਾ। ਹਾਂਜੀ, ਅੱਜ-ਕੱਲ ਤਾਂ ਇਹ ਵੀ ਬੜਾ ਸੁੱਖ ਹੋ ਗਿਆ ਅਸੀਂ ਟੀ ਵੀ ਤੇ ਦੇਖ ਕੇ ਵੀ ਕਰ ਸਕਦੇ ਹਾਂ ਇਹ ਜ਼ਰੂਰੀ ਨੀ ਏ ਕਈਆਂ ਕੋਲ ਟਾਈਮ ਨਈ ਐ ਨਹੀਂ ਜਾ ਸਕਦੇ ਕੋਈ ਨੌਕਰੀ ਨੌਕਰੀ ਆਲੇ ਨੇ ਬੱਚੇ ਪੜ੍ਹਾਈ ਆਲੇ ਨੇ ਪਰ ਇਹ ਵੇਖ ਕਿ ਕਹਿੰਦੇ ਦਿਨ ਵਿੱਚ ਨਾ ਚੌਵੀ ਚ ਇੱਕ ਕੰਟਾ ਅਪਨੇ ਜ਼ਰੂਰ ਕੱਢੋ ਅਪਨਾ ਵਿਆਮ ਜ਼ਰੂਰ ਕਰੋ ਚਾਹੇ ਮਰਜ਼ੀ ਕਰੋ ਚਾਏ ਤੁਸੀਂ ਯੋਗਾ ਕਰੋ ਚਾਏ ਤੁਸੀਂ ਜਿੰਮ ਕਰੋ ਚਾਏ ਤੁਸੀਂ ਘਰ ਐਕਸਰਸਾਈਜ਼ ਕਰੋ ਚਾਏ ਤੁਸੀਂ ਖਾਲੀ ਓਮ ਵਿਲੋਮ ਕਰੋ ਸੂਰਯ ਨਮਸਕਾਰ ਕਰੋ ਪਰ ਤੁਸੀਂ ਇੱਕ ਘੰਟਾ ਜ਼ਰੂਰ ਕੱਢਨਾ ਅਪਨੇ ਸਰੀਰ ਅਸਤੇ
ਬਿਲਕੁਲ
ਹਾਂਜੀ ਹਾਂ ਸਾਡਾ ਸਰੀਰ ਸਵਸਥ ਰਏਗਾ
ਬਿਲਕੁਲ ਔਰ ਪਾਣੀ ਇੱਕ ਤਾਂ ਵੈਸੇ ਨਾ ਉੱਠਦਿਆਂ ਨਾਲ ਪਾਣੀ ਜ਼ਰੂਰ ਪੀਣਾ ਚਾਹੀਦਾ ਕੋਸਾ ਪਾਣੀ ਉਹਦੇ ਨਾਲ ਵੀ
ਹਾਂਜੀ, ਹਾਂਜੀ ਤੁਸੀਂ ਓਦੇ 'ਚ ਜ਼ਿਆਦਾ ਵੈਦਾ ਨਿੰਬੂ ਪਾ ਕੇ ਪੀਓ
ਹਾਂਜੀ
ਪਾਣੀ ਦੇ ਵਿੱਚ ਗਰਮ ਪਾਣੀ ਕੁਛ ਹਾਂਜੀ ਨਿੰਬੂ ਸ਼ਾਇਦ ਪੀਓ ਚੀਆ ਸੀਡ ਪੀਓ ਹੁਣ ਜਿਹੜੇ ਅੇ ਜਿੰਮ ਵਾਲੇ ਹੁੰਦੇ ਨੇ ਅੇ ਪਹਿਲੇ ਕਹਿੰਦੇ ਨੇ ਤੁਸੀਂ ਰਾਤੀ ਭਿਗੋ ਕੇ ਰੱਖਣਾ ਜਿੰਮ ਇਹਦਾ ਚੀਆ ਸੀਡ ਭਿਗੋ ਕੇ ਰੱਖਣੇ ਨੇ ਮੇਥੀ ਦਾਣਾ ਭਿਗੋ ਕੇ ਰੱਖਣਾ ਡਰਾਈ ਫਰੂਟ ਭਿਗੋ ਕੇ ਰੱਖਣਾ ਨੇ ਸਭ ਤੋਂ ਉੱਠ ਕੇ ਆਪਣੇ ਸਰੀਰ ਵਿੱਚ ਸਿਰਫ ਅੱਛੀਆਂ ਅੱਛੀਆਂ ਚੀਜ਼ਾਂ ਪਾਣੀਏ
ਬਿਲਕੁਲ ਦੇਖੋ ਮੈਂ ਵੀ ਐਵੇਂ ਇਨਫਲੂਐਂਸ ਹੋ ਕੇ ਸੋਸ਼ਲ ਪਤਾ ਹੀ ਏ ਫਿਰ ਮੈਂ ਵੀ
ਹਾਂਜੀ
ਪਾਈ ਸੀ ਜਰੂਰ ਐਵੇਂ ਰੋਟੀਨ ਬਣ ਗਿਆ ਰਾਤੀ ਮੈਂ ਜ਼ਰੂਰ ਦੁੱਧ ਨਾਲ ਡਰਾਈ ਫਰੂਟਸ ਰ ਸਵੇਰੇ ਉੱਠ ਕੇ ਖਾਣਾ ਔਰ ਇਕਦਮ ਵਧੀਆ ਰਹਿੰਦਾ ਸੀ ਨਾ ਦਿਨ
ਹਾਂਜੀ ਹਾਂਜੀ
ਤੁਹਾਨੂੰ ਪਤਾ ਹੀ ਵੈਸੇ ਹੀ ਬ੍ਰੇਕ ਸਿੱਧ ਹੀ ਕਰਨਾ ਚਾਹੀਦਾ ਸਾਰੇ ਉਦੋਂ ਵੀ ਕਹਿੰਦੇ ਹੀ ਨੇ ਜ਼ਰੂਰ ਇਹ ਅੱਜ ਕੱਲ੍ਹ ਤੇ ਵੈਸੇ ਹੀ ਬਣਕ ਆਉਂਦਾ ਨਵੀਂ ਨਵੀਂ ਚੀਜ਼ਾਂ ਟਰਾਈ ਕਰਨ ਦਾ
ਕੀ ਕਰਿਆ ਕਰ ਜੇ
ਹਾਂਜੀ
ਤੁਸੀਂ ਨਾ ਓਟਸ ਭਿਗੋ ਲਿਆ ਕਰੋ ਰਾਤੀ ਭਿਗੋ ਕੇ ਓਟਸ
ਹਾਂਜੀ, ਹਾਂਜੀ ਕਦੀ ਮੂਸਲੀ ਖਾ ਲੀ ਕਦੀ ਓਟਸ ਖਾ ਲਿਆ ਤੁਸੀਂ ਨਾ ਡਿ ਮਤਲਬ ਕਿ ਸੱਤ ਦਿਨਾਂ ਦਾ ਸ ਸੱਤ ਤੋਂ ਬ੍ਰੇਕਫਾਸਟ ਅਲੱਗ ਅਲੱਗ ਖਾਓ ਇੱਕ ਦਿਨ ਓਟਸ ਚ ਤੁਸੀਂ ਨਾ ਹੁਣ ਜਿਵੇਂ ਅੰਬ ਆਉਂਦੇ ਪਏ ਨੇ ਨਾ ਅੰਬ ਵੀ ਪਾ ਕੇ ਖਾ ਸਕਦੇ ਹੋ ਤੁਹਾਨੂੰ ਪਤਾ ਦੁੱਧ ਪਾ ਲਿਆ ਅੰਬ ਪਾ ਲਿਆ ਦੁਜੇ ਡਰਾਈ ਫਰੂਟ ਪਾ ਲੇ ਅਗਲੇ ਦਿਨ ਤੁਸੀਂ ਸੇਬ ਪਾ ਕੇ ਖਾ ਲਿਆ ਉਸ ਤੋਂ ਅਗਲੇ ਦਿਨ ਤੁਸੀਂ ਕੋਈ ਹੋਰ ਫਰੂਟ ਖਾ ਲਿਆ ਪੋਹਾ ਖਾ ਲਿਆ ਕਰੋ ਹਾਂਜੀ ਬੜਾ ਫਾਇਦਾ ਜੇ ਇਨਾਂ ਚੀਜ਼ਾਂ ਦਾ
ਉਹੀ ਨਾ ਜਿੱਦਾਂ ਅਸੀਂ ਸਟ੍ਰੋਬੈਰੀ ਵੀ ਪਾ ਸਕਦੇ ਹਾਂ ਬਲੂਬੈਰੀ ਆਂਦੀ ਏ
ਹਾਂਜੀ ਬਲੂਬੇਰੀ ਬੜੀ ਵਧੀਆ ਹਾਂਜੀ ਬਸ ਕਹਿੰਦਾ ਨੇ ਅੱਛੀ ਡਾਇਟ ਲੋ ਅੱਛਾ ਖਾਓ ਬਸ ਹੈਲਦੀ ਖਾਓ
ਬਿਲਕੁਲ ਸਈ ਗੱਲ ਏ ਬਿਲਕੁਲ ਦੇਖੋ ਜਿੰਨਾ ਅਸੀਂ ਹੈਲਦੀ
ਹਾਂਜੀ
ਖਾਂਦੇ ਅੰਦਰ ਜਿਹੜਾ ਸਿਸਟਮ ਹੋਏਗਾ ਡਾਈਜੈਸਟਿਵ ਸਿਸਟਮ ਸਹੀ ਰਹਦਾ ਹੈ ਸਾ ਫੇਸ ਉੱਤੇ ਵੀ ਗਲੋ ਆ ਦੇਖੋ ਐਵੇਂ ਈ ਅਸੀਂ ਬਾਰਲੀ ਚੀਜ਼ਾਂ ਲਗਾਨੀਆਂ ਉਦੇ ਨਾਲੋਂ ਚੰਗਾ ਬੰਦਾ ਵਧੀਆ ਖਾਏ
ਹਾਂ ਹੁਣ ਅੱਛਾ ਜਿੰਮ ਵਾਲੇ ਕੀ ਕਹਿੰਦੇ ਨੇ ਆਪਾਂ ਕੀ ਕਰਦੇ ਆ ਰੋਜ਼ ਰੋਟੀ ਚ ਅੱਚਾ ਜੀ ਆ ਲਏ ਰੋਟੀ ਇਕ ਖਾ ਰਿਹਾ ਉ ਕਹਿੰਦੇ ਨਾ ਤੁਸੀਂ ਚਿੰਨ ਤਿੰਨ ਚੀਜ਼ਾਂ ਮਿਲਾ ਕੇ ਖਾਣੀਆਂ ਹੀ ਖਾਈਆਂ ਤਾ ਡੀ ਥਾਲੀ ਚ ਫਾਈਬਰ ਵੀ ਹੋਣਾ ਚਾਹੀਦਾ ਹੈ ਕਾਰਬੋ ਹਾਈਦਰੇਟਸ ਹੋਣਾ ਚਾਹੀਦਾ ਤੇ ਪ੍ਰੋਟੀਨ ਵੀ ਹੋਣਾ ਚਾਹੀਦਾ ਉਹ ਕੀ ਕਹਿੰਦੇ ਨੇ ਪ੍ਰੋਟੀਨ ਮਿਲ ਗਿਆ ਰਾਤੀ। ਦਾਲ ਵਿੱਚੋਂ ਚਾਵਲ ਲੈ ਲੇ ਚਾਵਲ ਉਬਾਲ ਕੇ ਪਿਚ ਨਿਕਲੇ ਹੋਏ ਚਾਵਲ ਖਾਓ ਓਦੇ ਠੀਕ ਐ ਉਬਲੇ ਹੋਏ ਚਾਵਲ ਖਾਓ ਰੋਟੀ ਖਾਓ ਸਲਾਦ ਤੋਂ ਬਗ਼ੈਰ ਕਦੀ ਤੁਸੀਂ ਰੋਟੀ ਨਾ ਖਾਓ ਸਲਾਦ ਵਿੱਚ ਇੰਨਾਂ ਫਾਈਬਰ ਹੁੰਦਾ ਨਾ ਉਹ ਤੁਹਾਨੂੰ ਕਿਤੋਂ ਨੀ ਮਿਲ ਸਕਦਾ।
ਬਿਲਕੁਲ ਸਹੀ ਗੱਲ ਐ ਦੇਖੋ ਪਿਆਜ ਖਾ ਲਏ ਬੰਦਾ ਟਮਾਟਰ ਖੀਰਾ ਖਾ ਲਏ
ਹਾਂਜੀ ਬੀਟ ਰੂਟ ਖਾ ਲਏ ਚੁਕੰਦਰ ਉਹ ਸਾਡੇ ਸਰੀਰ ਵਾਸਤੇ ਕਿੰਨੀ ਫਾਇਦੇਮੰਦ ਏ ਜਿਹਨਾਂ ਨੂੰ ਖ਼ੂਨ ਦੀ ਕਮੀ ਐ ਉਹ ਬੀਟ ਰੂਟ ਖਾਂਦੇ ਨੇ ਹਾਂਜੀ। ਤੇ ਤੁਸੀਂ ਨਾ ਆਪਣਾ ਜਦੋਂ ਵੀ ਤੁਸੀਂ ਥਾਲੀ ਚ ਖਾਣਾ ਹੈ।
ਹਾਂਜੀ।
ਤੇ ਤੁਸੀਂ ਤਿੰਨੋ ਚੀਜ਼ਾਂ ਆਪਣੀ ਪਲੇਟ ਚ ਰੱਖ ਕੇ ਖਾਣੀਆਂ ਈ ਖਾਣੀਆਂ।
ਬਿਲਕੁਲ ਸਹੀ ਗੱਲ ਏ ਦੇਖੋ ਹੁਣ ਜਿੱਦਾਂ ਗਰਮੀਆਂ ਨੇ ਗਰਮੀਆਂ ਤੇ ਜੂਸ ਵੀ ਪੀਣਾ ਚਾਹੀਦਾ ਵੈ
ਹਾਂਜੀ, ਜੂਸ ਹੋ ਗਿਆ ਨਾਰੀਅਲ ਪਾਣੀ ਹੋ ਗਿਆ। ਇਹ ਪੀਓ ਨਾ ਨਾਰੀਅਲ ਪਾਣੀ ਇੰਨਾ ਚੱਲ ਰਿਹਾ ਜੂਸ ਇੰਨਾ ਚੱਲ ਰਿਹਾ ਹੁਣ ਇਹ ਪੀਵੋ ਗੰਨੇ ਦਾ ਰਸ ਏ ਜਿਹੜਾ ਸਾਡੇ ਸਰੀਰ ਵਾਸਤੇ ਕਿੰਨਾ ਫਾਇਦੇਮੰਦ ਏ ਉਹ ਫਸਟ ਫੋਮ ਹੈਗੀ ਐ ਸ਼ੂਗਰ ਦੀ ਹੁਣ ਗੰਨੇ ਤੋਂ ਹੀ ਉਹ ਬਣਦੀ ਏ ਅਹ ਚੀਨੀ ਬਣਦੀ ਐ ਪਰ ਜੋ ਸਾਡਾ ਫਸਟ ਫੋਮ ਐ ਹਮੇਸ਼ਾ ਕਹਿੰਦੇ ਉਹ ਚੀਜ਼ ਖਾਓ ਜਿਹੜੀ ਫਸਟ ਫੋਮ ਹੈਗੀ ਐ। ਉਹੀ ਖਾਣਾ ਚਾਹੀਦਾ ਸਾਨੂੰ ਦਲੀਆ ਬਣਾ ਕੇ ਖਾਣਾ ਚਾਹੀਦਾ ਵੈ ਸੂਜੀ ਦੇ ਕਹਿੰਦੇ ਚੂ ਪੂੜੇ ਬਣਾ ਕੇ ਖਾਓ ਇਹਦੇ ਦਾਲ ਦੇ ਮੂੰਗੀ ਦੀ ਦਾਲ ਦੇ ਇਹ ਵੇਸਣ ਦੇ ਸੂਜੀ ਦੇ ਇਹ ਸਾਡੇ ਵਾਸਤੇ
ਬਿਲਕੁਲ ਸਹੀ ਗੱਲ ਦੇਖੋ ਅੱਜ ਕੱਲ ਤੇ ਸੋਸ਼ਲ ਮੀਡੀਆ ਤੇ ਵੀ ਇੰਨੀ ਰੈਸਿਪੀ ਦਿਖਾਂਦੇ ਨੇ ਨਾ ਜਿਹੜੇ ਬੰਦਾ ਬਣਾਏ ਟਰਾਈ ਕਰੇ ਨਾਲ ਖਵਾਏ ਸਭ ਨੂੰ
ਹਾਂਜੀ ਐ ਜਿਹੜੇ ਅੰਜੀਰ ਕਹਿੰਦੇ ਦੋ ਅੰ ਅੰਜੀਰ ਰਾਤੀ ਭਿਗੋ ਕੇ ਨਾ ਉਹ ਤੁਸੀਂ ਸਵੇਰੇ ਖਾਣੀ ਈ ਖਾਣੀ ਐ ਇਹ ਸਾਡੇ ਸਰੀਰ ਵਿੱਚ ਕਦੇ ਖੂਨ ਦੀ ਕਮੀ ਨਹੀਂ ਆਉਣ ਦਿੰਦੇ। ਸਾਡੇ ਸਰੀਰ ਨੂੰ ਮਲਟੀਵਿਟਾਮਿਨ ਇੰਨੇ ਮਿਲਦੇ ਨੇ ਫਾਈਬਰ ਇੰਨਾ ਮਿਲਦਾ ਪ੍ਰੋਟੀਨ ਕਹਿੰਦੇ ਜਿਹੜੇ ਨੋਨ ਵੈਜ ਵਾਲੇ ਹੈਗੇ ਨੇ ਉਹ ਤੇ ਚਲੋ ਚਿਕਨ ਵਗੈਰਾ ਤੋਂ ਪੂਰੇ ਕਰ ਲੈਂਦੇ ਨੇ ਜਿਹੜੇ ਨਹੀਂ ਹੈਗੇ ਜਿਹੜੇ ਵੈਜੀਟੇਰੀਅਨ ਨੇ ਉਹ ਤੋਂ ਪੂਰੀ ਕਰਨ ਸ਼ਾਕਾਹਾਰੀ ਨੇ ਜਿਹੜੇ ਉਹ ਪਤਾ ਕੀ ਕਰਿਆ ਕਰੋ ਭੈਣ ਜੀ ਤੁਸੀਂ ਨਾ ਸ਼ ਉਹ ਖਾਇਆ ਕਰੋ ਸੋਇਆਬੀਨ ਸੋਇਆਬੀਨ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਹਾਂਜੀ, ਸੋਇਆਬੀਨ ਦੇ ਚਾਵਲ ਬਣਾ ਲਏ ਸੋਆਬੀਨ ਦੀ ਸਬਜ਼ੀ ਬਣਾ ਲਈ। ਸੋਇਆਬੀਨ ਦਾ ਸੈਲਡ ਬਣਾ ਲਿਆ ਸੋਇਆਬੀਨ ਤੇ ਤੁਸੀਂ ਦਿਨ ਵਿੱਚ ਖਾਣਾ
ਬਿਲਕੁਲ ਜਿੱਦਾਂ ਦੇਖੋ ਅਸੀਂ ਮਨਚੂਰੀਅਨ ਬਣਾਂਦੇ ਆ ਹਨਾ ਓਦਾਂ ਹੀ ਇਹ ਸੋਇਆ ਪੀਦਾ ਵੀ ਬਣਦਾ ਜੇ
ਹਾਂਜੀ, ਹਾਂਜੀ ਉਹੀ ਤੇ ਮਨਚੂਰੀਅਨ ਵਿੱਚ ਤੇ ਦੇਖੋ ਮੈਦਾ ਪੈ ਗਿਆ ਤੇ ਇਹਦੇ ਵਿੱਚ ਤੇ ਸੋਇਆਬੀਨ ਵਿੱਚ ਤੇ ਤੁਹਾਨੂੰ ਪ੍ਰੋਟੀਨ ਮਿਲੇਗਾ ਉਹਦੇ ਵਿੱਚੋਂ ਕੀ ਮਿਲੇਗਾ ਉਹ ਤੇ ਨੀਰਾ ਬਿਮਾਰੀ ਦਾ ਘਰ ਜੇ
ਬਿਲ
ਹਾਂ।
ਘੁਲੋਦੇ ਨਾਲ ਬਈਆ ਅਜੇ ਖਾ ਲੈਣੇ ਆ ਸਵਾਦ ਦਿਲ ਕੀਤਾ।
ਸਵਾਦ ਨੇ ਭੈਣ ਜੀ ਜੀਭ ਦੇ ਸਵਾਦ ਨੇ ਬਸ ਹਾਂਜੀ ਚਲੋ ਕੋਈ ਨੀ ਤੁਸੀਂ ਵੀ ਕੋਸ਼ਿਸ਼ ਕਰਨਾ ਕੱਲ੍ਹ ਤੋਂ ਵੇਖਣਾ ਜਿੰਮ ਆਣਾ ਹੈ। ਚਲੋ ਠੀਕ ਐ ਫੇਰ ਮੈਂ ਤੁਹਾਨੂੰ ਕੱਲ ਮਿਲਣੀ ਹਾਂ ਠੀਕ ਹੈ ਜੀ। ਅੱਛਾ ਜੀ, ਸਸ ਰੀ ਕਾਲ।
ਹਾਂਜੀ, ਠੀਕ ਏ।
ਠੀਕ ਐ ਜੀ, ਸਸ ਰੀ ਕਾਲ ਜੀ।